ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਹਾਂਜੀ, ਕਿਥੇ
ਹਾਂਜੀ ਮੈਂ ਵਧੀਆ ਤੁਸੀਂ ਦੱਸੋ ਤੁਸੀਂ ਠੀਕ
ਬਸ ਵਧੀਆ ਤੇ ਬਸ ਹੁਣ ਕੀ ਕਰਦੇ ਸੀ
ਮੈਂ ਵੀ ਬਸ ਬੈਠੀ ਹੋਈ ਸੀ। ਉਹਨੇ ਬਸ ਡਿਨਰ ਕੀਤਾ ਹੈ ਤੇ ਬਸ ਸੋਣ ਦੀ ਤਿਆਰੀ ਸੀ, ਹੁਨ ਬਸ ਸੋਨਾ ਹੀ ਸੀ ਬਸ
ਅੱਛਾ-ਅੱਛਾ ਚਲੋ ਠੀਕ ਬਸ ਥਕਾਵਟ ਹੋ ਗਈ ਸੀ ਉਹ ਚ ਦੇਖ ਕੇ ਇੱਕ ਬੜੀਆ ਜੀ ਚੀਜ ਦੇ ਹੂੰ ਮਿਊਜ਼ਿਕ ਹੁੰਦੀ ਉਮਰ ਦੇ ਹਿਸਾਬ ਨਾਲ ਲਗ ਬੜੇ ਚ ਦੀ ਕੁੜੀ ਦਾ ਵਿਆਹ ਹੋ ਰਿਹਾ ਸੀ ਤਾਂ ਉਹਦੀ ਉਮਰ ਤੇ ਸਹੀ ਸੀ ਲੇਕਿਨ ਬਟ ਉਮਰ ਵਿੱਚੋਂ ਹੋਣੀ ਚਾਹੀਦਾ ਹਮ ਨੀ ਵੀਹ ਸਾਲ ਦੀ ਕੁੜੀ ਸੀ ਜ਼ਿਆਦਾ ਪੜ੍ਹੀ ਵੀ ਨੀ ਹੋਈ ਸੀ, ਰਿਸ਼ਤੇਦਾਰ ਨੂੰਹਾਂ ਪੜ੍ਹ ਕਿ ਕਿੰਨੇ ਏਜ ਵੀ ਘੱਟ ਐ ਆਪ ਜੇ ਕੁੜੀਆ ਭੱਲ ਵੀਖਨਾ ਹੈ ਮਤਲ ਪ ਵਿਆ ਮ ਚ ਜ ਬਾਅਦ
ਹਾਂਜੀ ਹਾਂਜੀ।
ਹੈਲੋ, ਅਵਾਜ਼ ਆ ਰੀ ਏ?
ਤੁਸੀਂ ਥੋੜਾ ਨਾ ਤੇਜ਼ ਬੋਲੋ ਤੁਹਾਡੀ ਵਾਜ ਚ ਕਲੀਅਰ ਨੀ ਏ।
ਅੱਛਾ ਅੱਛਾ, ਸਵੇਰੇ ਜੇਨੀ ਔੜਣਾ ਅ ਐਕਚੁਲੀ ਪਤਾ ਕੀ ਏ, ਟਾਈਮ ਐਸਾ ਏਨਾ ਸਾਰੇ ਸੁਤੇ ਹੋਏ ਨੇ ਤੇ ਵੀਕ ਵੀ ਔਣ ਐ। ਤੁਸੀ ਵੀ ਗਾ ਫੇਰ ਬੋਲਾਗੀ ਛੋਟਾ ਬੇਟਾ ਵੀ ਹੈਗਾ। ਸਕਦੈ, ਇਸ ਕਰਕੇ।
ਅੱਛਾ।
ਹੋਣ ਭਰਣ ਲਗ ਵੈਸੀ ਤਲਬ ਹੂੰ।
ਹਾਂਜੀ ਮੈਂ ਵੀ ਨਾ ਕਾਫ ਵੀ ਐਵੇਂ ਦੇਖੀਆਂ ਏ ਕੁੜੀਆਂ। ਜੋ ਹਾਂਜੀ। ਮੈਂ ਵੀ ਨਾ ਐਵੇਂ ਕਾਫ਼ੀ ਕੁੜੀਆਂ ਵੇਖੀਐ। ਜੋ ਮਤਲਬ ਜੈਦਾ ਪੜੀਆਂ ਨੀ ਹੁੰਦੀਆਂ। ਤੇ ਉਨ੍ਹਾਂ ਦੇ ਨਾ ਮੈਰਿਜ ਕਰਾ ਦਿੱਤੀ ਜਾਂਦੀ ਐ। ਤੇ ਹੁਣ ਸਾਡੇ ਨਾਲ ਦੇ ਘਰ ਵਿੱਚ ਈ ਨਾ ਇੱਕ ਕੁੜੀ ਆਈ ਏ ਤੇ ਔ ਨਾ ਸਿਰਫ ਅ ਟਵੈਲਥ ਪਾਸ ਆਊਟ ਵੀ ਨੀ ਹੈਗੀ ਤੁਸੀਂ ਐ ਸੋਚੋ। ਮਤਲਬ ਕਮ ਸੇ ਕਮ ਔਨੂੰ ਬਾਰਵੀਂ ਤ ਪੂਰੀ ਵੀ ਕਰਾ ਦਿੰਦੇ ਕੰਪਲੀਟ ਤਾਂ ਈ ਔਦਾ ਵਿਆ ਕਰਵਾਂਦੇ। ਤੇ ਅਹ ਪੜ੍ਹਾ ਲਿਖਾ ਹੋਣਾ ਬੜਾ ਈ ਜ਼ਰੂਰੀ ਹੁੰਦਾ ਏ।
ਹਾਂਜ ਹਾਂਜੀ, ਬੀਬੀ ਜੀ। ਬੁ ਕੋਈ ਗਲ ਨੀ ਪਤਾ ਨੀ ਮ ਹੁੰਦਾ ਕੀ ਏ ਕਿਓਂ ਫੇਸ ਸਕੈਨ ਹੋਣ ਨੀ ਹੈਗੀ, ਮ ਦੋ ਕੁੜੀ ਦੀ ਹੋ ਜਾਏਗੀ ਗੋਕਲ ਪਚੀ ਕੁਟੂ ਜਾਂਗੀ ਅਗ੍ਰਿਮ ਸਾਰਨਾ ਨਾ ਔ ਤੋਂ ਅਪਣੇ ਬੱਚੇ ਨੂੰ ਖੁਦ ਤਾਂ ਪੜ ਲਿਖ ਕਿ ਨੀ ਗੀ ਲਿਖਣਾ ਹੈ। ਰੋਜ ਜਾਏਗੀ ਕਿ ਉਦੇ ਲਿਖਿਆ ਤੇ ਔਨਾਂ ਨੂੰ ਔ ਅੱਛੇ ਸਕੂਲ ਚ ਭੇਜਾਗੀ। ਦੇਂਦੇ ਪੱਚੀਸ ਔਨੂੰ ਭੇਜੇਗੀ ਔ ਸਕੂਲ। ਵਿੱਚ ਜਾ ਉਹਨਾਂ ਨੂੰ ਹੋਮਵਰਕ ਕਰਇਆ ਕਰੇਗਾ ਤੇ ਉਹਨਾਂ ਨੂੰ ਚਾਹੇ ਹੁਕਮ ਸਮਝਣ। ਬਹੁਤ ਦੇ ਫਿਰ ਉਹ ਆਪਣੇ ਆਪ ਨੂੰ ਬਹੁਤ ਤੂੰ ਘੱਟ ਸਿਲ ਦੇ ਗੀ ਬਹੁਤ ਆਪ ਨੂੰ ਦੀ ਪਿੰਤ ਵੇਖ ਕਾਸ਼ ਓਹ ਪਲ ਮੇਰੇ ਸਾਹਮਣੇ ਜਾਉਗੀ ਤੇ ਮੈਨੂੰ ਥੋੜਾ ਬਹੁਤ ਸਮਝ ਆਉਂਦਾ ਕਿਉਂਕਿ ਬੱਚਿਆਂ ਦੇ ਦੁਕਾਨ ਨਹੀਂ ਬੱਚਾਣਾ ਬਹੁਤ ਜਰੂਰੀ ਹੋ ਗਿਆ ਅੱਜ ਦੇ ਟਾਈਮ 'ਚ ਤੇ ਬੱਚਾ ਥੋੜਾ ਵੱਡਾ ਹੋ ਜਾਏਗਾ, ਫਿਰ ਉਹਨਾਂ ਨੂੰ ਆਪਣੇ ਆਪ ਨੂੰ ਸ਼ੇਮ ਫ਼ੀਲ ਹੋ ਜਾਂਦੀ ਹੈ, ਕਿ ਹਾਂ ਮੇਰਾ ਬੱਚਾ ਇਹ ਸਮਝਦਾ ਕਿ ਸਾਨੂੰ ਕੁਛ ਨੀ ਆਉਂਦਾ, ਕੁਛ ਨੀ ਆਉਂਦਾ। ਪੁਲਿਸ ਤੋਂ ਕੁੜੀਆਂ ਨੂੰ ਇਨ੍ਹਾਂ ਦੂਰ ਪੜ੍ਹਾਓ ਕੀ ਸਮਾਂ ਸਮਾਜ ਨਾਲ਼ ਟਾਈਮ ਹਿਸਾਬ ਨਾਲ਼ ਅੱਗੇ ਅੱਗੇ ਸਮਾਜ ਬਹੁੱਤ ਅੱਗੇ ਤੇ ਟਾਈਮ ਬਹੁੱਤ ਵੀ ਉਹਨਾਂ ਨੂੰ ਕਿਵੇ ਜੀ ਉਹ ਸੰਗ ਗਏ ਕੀ ਕਿਸੇ ਹੋਰ ਉਹਨੂੰ ਸਮਝਾਉਣ ਵਿੱਚ ਫਿਰ ਜ਼ਿਆਵਾ ਦਿੱਕਤ ਹੋਈਆਂ ਹੋਣੀਆਂ।
ਹਾਂਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਅੱਜ ਕੱਲ੍ਹ ਦੇ ਜ਼ਮਾਨੇ ਚ ਪੜ੍ਹਨਾ ਬੜਾ ਹੀ ਜ਼ਰੂਰੀ ਹੈ, ਅੱਜ ਕੱਲ੍ਹ ਦਾ ਤਾਂ ਬੰਦਾ ਮਤਲਬ ਇੰਨਾ ਪੜ੍ਹਿਆ ਹੁੰਦਾ ਹੈ, ਫ਼ੇਰ ਵੀ ਉਹਨਾਂ ਨੂੰ ਇੰਨੀ ਵੈਲਿਊ ਨਹੀਂ ਦਿੱਤੀ ਜਾਂਦੀ। ਕਿ ਆ ਬਸ ਇੰਨਾ ਹੀ ਤੇ ਪੜ੍ਹਿਆ ਉਹਦਾ ਏ ਤੇ ਤੁਸੀਂ ਸੋਚੋ ਇਹ ਜੋ ਕੁੜੀਆਂ ਬਾਹਰਵੀ ਵੀ ਨੀ ਕੰਮ ਪੀਠ ਕਰਦੀਆਂ ਤੇ ਉਹਨਾਂ ਦੀ ਵੀ ਥੋੜ੍ਹੀ ਬੇਇਜ਼ਤੀ ਹੁੰਦ ਦੀ ਹੋਵੇਗੀ। ਤੇ ਸੋਚੋ ਇੰਨਾ ਬੰਦਾ ਪੜ੍ਹਿਆ ਹੋਇਆ ਜੀ। ਇੰਨੀ ਮਤਲਬ ਵੈਲਿਊ ਥੋੜੀ ਘੱਟ ਹੀ ਈ ਹੈ ਮਤਲਬ। ਕਾਫ਼ੀ ਘੱਟ ਹੈ ਤੇ ਜਿਹਨੇ ਸਿਰਫ ਬਾਰਵੀਂ ਵੀ ਨੀ ਪਾਸ ਕੀਤ ਉਹਦੀ ਤਾਂ ਵੈਲਿਊ ਬਹੁਤ ਹੀ ਘੱਟ ਹੋਏਗੀ। ਤੇ ਫਿਰ ਐਵੇਂ
ਬਿਲਕੁੱਲ ਅੱਜ ਕੱਲ੍ਹ ਦਾ ਸਮਾਂ ਉਹ ਪੜਿਆ ਵੇਖਿਆ ਉਹਨੂੰ ਅਨਪੜ੍ਹ ਹੀ ਮੰਨਿਆ ਜਾਂਦਾ। ਇਹਨੂੰ ਇਹਨੂੰ ਹੋ ਚੁੱਕਿਆ। ਇਨ੍ਹਾਂ ਕੰਮ ਕਾਰ ਜੀ ਇਨ੍ਹਾਂ ਕਪਟੀਸ਼ਸ਼ਨ ਹੈ, ਇਨ੍ਹਾਂ ਕਪਟੀਸ਼ਨ ਹੈ। ਵੀ ਤੁਹਾਨੂੰ ਬਾਅਦ ਵਾਪਿਸ ਨਿਕਲਦੇ ਹੋ, ਤੇ ਤੁਹਾਨੂੰ ਥੋੜਾ ਬਹੁਤ ਤੇ ਬਾਅਦ ਹੀ ਸਮੇਂ ਦੇ ਹਿਸਾਬ ਨਾਲ਼ ਚੀਜ਼ਾਂ ਆਣੀਆਂ ਚਾਹੀਦੀਆਂ ਨੇ। ਹੋਰ ਕੀ ਆਪਣੀ ਹਾਂ। ਤੇ ਥੋੜਾ ਬਣਾ ਕੇ ਲੱਗਣਾ ਬੜਾ ਜ਼ਰੂਰੀ ਹੁੰਦਾ, ਕਿ ਥੋੜਾ ਬਹੁਤ ਜਿਆਦਾ ਅੰਡਸਟੈਂਡਿੰਗ ਕਰ ਸਕੇ ਇਨਸਾਨ। ਆਪਣੀ ਅੱਛੀ ਹੋਈ ਅਗਰ ਬੱਚਾ ਸਕੂਲ ਵਿੱਚ ਜਾਦਾਂ। ਸਕੂਲ ਵਿੱਚ ਪੇਰੇਂਟਸ ਮੀਟਿੰਗ ਪੀ ਟੀ ਐਮ ਵੀ ਹੁੰਦੀ ਹੈ, ਅੱਗੇ ਜੀ ਹਾਂ ਅ ਟੀਚਰ ਇੰਗਲਿਸ਼ ਵਿੱਚ ਗੱਲ ਕਰਦਾ ਹੈ, ਤੇ ਉਥੇ ਉਹਨਾ ਨੂੰ ਬਹੁਤ ਜ਼ ਆਪਣੇ ਪੜ੍ਹਦੀ ਹੁੰਦੀ ਹੈ ਕੁਛ ਲਿਆਉਣ ਵਾਲੇ। ਮੈਂ ਤੇ ਵੇਖੇ ਨੀ ਹੈਗਾ ਇਹ ਚੀਜ਼ਾਂ ਬਹੁਤ ਦੂਰੀ
ਹਾਂਜੀ-ਹਾਂਜੀ ਖੁਦ ਦਾ ਵੀ ਫਿਰ ਕਨਫੀਡੈਂਸ ਉਹਨਾਂ ਦਾ ਲੋਅ ਹੀ ਹੁੰਦਾ ਹੁੰਦਾ ਹੋਏਗਾ ਕਿ ਮੇਰੇ ਸਾਹਮਣੇ ਐਵੇਂ ਬੋਲ ਰਹੀ ਹੈ ਤੇ ਮੈਨੂੰ ਤੇ ਬਿਲਕੁਲ ਬੋਲਣਾ ਹੀ ਨਹੀਂ ਆ ਰਿਹਾ ਦੇਖੋ ਜੋ ਐਵੇ ਹੁੰਦੀ ਬੋਲਣ ਦਾ ਉਹ ਇੰਨਾ ਕਾਨਫੀਡੈਂਟ ਬੋਲ ਵੀ ਨੀ ਪਾਉਂਦੇ ਤੇ ਫਿਰ ਅਨ ਐਵੇਂ ਕੋਂਨਫੀਡੈਂਸ ਵੀ ਲੋ ਹੁਂਦਾ ਜਿੰਨਾ ਅਸੀਂ ਪੜੇ ਹੋਏ ਹੁੰਦੇ ਸੈ ਉਹਨਾਂਦਾ ਕੋਂਫੀਡੈਂਸ ਵੀ ਹੁੰਦਾ ਕਿਉਂਕਿ ਅਸੀਂ ਬਹੁਤ ਸਾਰੀ ਚੀਜ਼ਾਂ ਡੀਲ ਕੀਤੀਆਂ ਹੁੰਦੀਆਂ ਹੈ ਅਗਰ ਅਸੀਂ ਇਗਜ਼ਾਮ ਸੈਂਟਰ ਵੀ ਜਾ ਰਹੇ ਹਾਂ ਉੱਥੇ ਟੀਚਰ ਨੂੰ ਡੀਲ ਕੀਤੀ ਦ ਦਾਅ਼ਯਾ ਸ ਸਕੂਲ ਵੀ ਅੱਛੇ ਤਰੀਕੇ ਨਾਲ ਜਾਂਦੇ ਸੀ ਉੱਥੇ ਵੀ ਸਿਰਫ ਅਸੀਂ ਟੀਚ ਨਾਲ ਡੀਲ ਕਰ ਰਿਹਾ ਕਿ ਅਸੀਂ ਕਿਵੇਂ ਗੱਲ ਕਰਨੀ ਹੈ। ਕਈ-ਕਈ ਸਕੂਲਾਂ ਨਾਲ ਰੂਲ ਵੀ ਹੁੰਦਾ ਹੈ ਕਿ ਇੰਗਲਿਸ਼ ਚ ਗੱਲ ਕਰੀਏ ਅਗਰ ਟੀਚਰ ਨਾਲ ਅਸੀਂ ਗੱਲ ਕਰ ਰਹੇਂ ਤਾਂ ਇੰਗਲਿਸ਼ ਵਿੱਚ ਕਰਨੀ ਹੈ ਤੇ ਐਵੇਂ ਕੋਂਨਫੀਡੈਂਸ ਖੁਦ ਹੀ ਬਿਲਡ ਹੁੰਦਾਏ ਅਸੀਂ ਸਕੂਲ ਨੇ ਹਾਂ ਉੱਥੇ ਸਿਵੇਂ ਸਟੇਜ ਤੇ ਸਪੀਚੀਜ਼ ਵਗੈਰਾ ਹੁੰਦੀਆਂ ਹੈ। ਕੋਨ ਅ ਕੋਨ ਅਹ ਹੁੰਦਾ ਏ ਤੇ ਉਹਦੇ ਚ ਵੀ ਤੇ ਫਿਰ ਕਾਨਫੀਡੈਂਸ ਵੱਧਦਾ ਹੀ ਹੈ ਨਾ
ਕੋਨਫੀਡੈਂਸ ਸੀ ਬਿਲਕੁਲ-ਬਿਲਕੁਲ ਘਰ ਦੇ ਅੰਦਰ ਵੀ ਘਰ ਦੇ ਅੰਦਰ ਵੀ ਮਾਨ ਸਮਾਨ ਦੇ ਉ ਬਹੁਤ ਫ਼ਰਕ ਹੁੰਦਾ ਪੂਰੀਆਂ ਸਮੀਆਂ ਵਿੱਚੇ ਹੁੰਦੀਆਂ ਸਾਨੂੰ ਇੱਕ ਉਦਾਹਰਨ ਦੇ ਕੇ ਸਮਝਾਵਾਂ ਬੋਲੋ ਅਹ ਇੱਕ ਪਰਿਵਾਰ ਦੇ ਵਿੱਚ ਦੋ ਮੁੰਡੇ ਨੇ ਠੀਕ ਹੈ ਵੱਡੇ ਕਾ ਉਹ ਘੱਟ ਪੜ੍ਹੀ ਹੋਈ ਹੈ ਉਹ ਛੋਟੇ ਵਾਲੀ ਹੈ ਉਹ ਥੋੜਾ ਜਿਆਦਾ ਪੜੀ ਲਿਖੇ ਆਜਵੇ ਤੇ ਵੱਡੇ ਦਾ ਮ ਟਿਕ ਹਦਾ ਮਾਨ ਮਮਾਨ ਘੱਟ ਬਣਦਾ ਕੁਛ ਵੀ ਕੋਈ ਵੀ ਚੀਜ਼ ਦੋਏ ਆ ਉਹਨਾਂ ਨੂੰ ਕੋਈ ਵੀ ਕਾਗਜ਼ ਮਿਲੇ ਇਹਨੂੰ ਕੋ ਜੇ ਕੁਛ ਵੀ ਸਭ ਕੁੱਛ ਮੈਂ ਉਹ ਸਾਰੇ ਪਿਛੋਂ ਗਊ ਵੱਲ ਕਤਦੇ ਨੇ ਥੋੜੇ ਸਮੇਂ ਬਾਅਦ ਉਹਹੀ ਪੀੜ ਘਰ ਦੇ ਅੰਦਰ ਲੜਾਈ ਚਝੱਲੇ ਦਾ ਕਾਰਨ ਬਣ ਜਾਂਦਾ ਕਿਕਿਰੇ ਵਗਰੇ ਕੋੜ ਛਟਾ ਚਗੜਾ ਵੀ ਚੱਲ ਗ ਸਬ ਆਦਾ ਇੱਕ ਕੱਲ ਦਓ ਘਰ ਹੋਣ ਚ ਤੇਦ ਕੱਲ ਦੇਰ ਨੂੰ ਲੰਦੀ ਇਸ ਕਰ ਕਿ ਅਸੀਲ ਫ ਮੇਰਾ ਤੇ ਇਹੀ ਮੰਨਣਾ ਅੱਜ ਦੇ ਟਾਈਮ ਚਾਹੇ ਸਾਡੇ ਇੱਕ ਕੁੜੀ ਹੈ ਚਾਹੇ ਦੋ ਕੁੜੀ ਹੈ ਤੁਹਾਡਾ ਬੇਟਾ ਉਥੇ ਲ ਜਿਨਾਂ ਨੂੰ ਸਮਾਂ ਦੇ ਨੂੰ ਕਰਾਇਆ ਜਾ ਪਰ ਤੁਹਾਡੀਆਂ ਕੁੜੀਆਂ ਘੱਟ ਪਈਆਂ ਲੇਕਿਨ ਘੱਟ ਵੀ ਕਿ ਵਧੀਆ ਉਹਨਾਂ ਕਰਨ ਉਹ ਨੇ ਤ ਜ਼ਰੂਰ ਬਲਾ ਕੇ ਇੰਨਾ ਜ਼ਰੂਰਰਾ ਦਿੱਤਾ ਹੋਣਾ ਚਾਹੀਦਾ ਹੈ ਨਾਲ ਨੂੰ ਡਲ ਕਰ
ਹਾਂਜੀ ਅ ਜਿਵੇਂ ਅਸੀਂ ਕਹਿ ਰਹੇ ਹ ਨਾ ਕਿ ਕੁੜੀਆਂ ਨੂੰ ਨਹੀਂੀ ਪੜ੍ਹਆ ਪਾਇਆ ਜਾ ਰਹੀ ਮਤਲਬ ਮੁੰਡਿਆਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਬਾਰਵੀਂ ਕੰਪਲੀਟ ਕਰੀਏ ਠੀਕ ਐ ਹੁਣ ਤੁਹਾਡੇ ਪਾਪਾ ਆਪਾਂ ਦਾ ਬਿਜਨਸ ਹੈਗਾ ਤੁਸੀਂ ਉਹੀ ਸੰਭਨ ਲਓ ਐ ਵੀ ਗੱਲ ਤੇ ਸਹੀ ਨੀ ਹੈਗੀ ਨਾ ਚਲੋ ਤੁਹਾਡਾ ਖੁਦ ਦਾ ਬਿਜਨਸ ਹੈਗਾ ਏ ਤੁਸੀਂ ਬਾਰਵੀਂ ਕੰਪਲੀਟ ਕਰਦੀ ਕਮ ਸੇ ਕਮ ਉਸ ਮੁੰਡੇ ਨੂੰ ਪੜ੍ਹਾਓ ਬੀ ਤੇ ਹੋਰ
ੁ ਹ ਹ ਅ ਮੰਨ ਲਓ ਮੇਰੇ ਕੋਲ ਹੀ ਅਗ ਹਦਾ ਐਕਚੁਲੀ ਟਿਊਸ਼ਨ ਪੜਾਉਂ ਮੰਨ ਲਓ ਬੱਚੇ ਪੂੂੰਹ ਕੇ ਉਹ ਦੱਸ ਤੇ ਹਟੀਆ ਨੂੰ ਬਿਨਾਂ ਕੋ ਉਹਨਾਂ ਦੇ ਸਣੇ ਕੁ ਬਤੀ ਦੇ ਸਮ ਬੋਲਦਾ ਇਹਲ ਸਾਡਾ ਬੱਚਾ ਜਿਵੇਂਸਰਾ ਕੇ ਆਦੇ ਤੁਸੀਂ ਤੁਹਾਨੂੰ ਘਰ ਦੇ ਸਸ ਪਾ ਦੇਣੇ ਤੁਸੀਂ ਇਹ ਤੁਸੀਂ ਮੰੈਨੂੰ ਨੀ ਕਹਿ ਰਹੇ ਤਹਾਨੂੰ ਬੱਚੇ ਦੇ ਦਿਮਾਗ ਚ ਹਾਨੂੰ ਪਾ ਦੇਣਾ ਆਪ ਤੁਹਾਨੂੰ-ਤੁਹਾਨੂੰ ਇਹ ਚਾਹੀਦਾ ਕਿ ਬੇਟਾ ਫੋਕਸ ਕਰੋ ਤੁ ਪੜ੍ਹਾਈ ਦੇ ਉੱਪਰ ਠੀਕ ਐ ਹਰਾ ਕੁੜੀਆਂ ਨੂੰ ਤੇ ਚਲੋ ਪਹਿਲਾਂ ਹੀ ਕੱਤਦੇ ਅੱਜ ਕੱਲ ਮੁੰਡੀਆਂ ਨੂੰ ਵੀ ਐਂ ਕੇਣ ਲੱਗਦੇ ਨੇ ਕਿਉਂਕਿ ਆਉਣ ਵਾਲੇ ਸਮਾਜ ਮੁੰੀ ਐ ਚੀ ਦੱਸ ਸਾਹਮਣਾ ਕਰਨਾ ਪਏਗਾ ਕਿਉਂਕਿ ਬਿਜਨ ਤੇ ਦੋਸਤ ਸਹੀਡ ਦੋ ਨੂੰ ਲੇਕਨ ਅ ਬ ਚੰਗਾ ਬਹੁਤ ਅੱਗੇ ਚੱਲ ਰਗੇ ਇਸ ਸਮੇ ਚ ਇਹ ੇ ਵੀ ਬਹੁਤ ਸ਼ੁਕਰੀਆ ਕਿਉਂਕਿ ਉੱਥੇ ਕੋਈ ਦੂਜੀ ਕਵਰ ਕਰਦੇ ਤੁਹਾਨੂੰ ਸੁਰਿਤ ਕਰ ਰ ਤੁਹਾਡੂੰ ਤੁਹਾਡੇ ਪ੍ਰਵਾਨ ਤਾਂ ਤੁਹਾੇ ਪਰਾ ਪਾਈ ਨਾਮ ਇਨਵਸਟਮੈਂਟ ਤੁਹਾਡੇ ਕੋਲ ਨਹੀਂ ਹੈਗੀ
ਹਾਂਜੀ ਹਾਂਜੀ ਇਹ ਗੱਲ ਤੇ ਅਸੀਂ ਬਿਲਕੁਲ ਸਹੀ ਕਹਿ ਰਹੇ ਹੋ। ਦੋਨਾਂ ਨੂੰ ਹੀ। ਪੜ੍ਹਾਣਾ ਚਾਹੀਦਾ ਹੈ।
ਬਹੁਤ ਜ਼ਰੂਰੀ ਵੀ ਹੋ ਚੁੱਕੇ ਹੈ। ਔਰ ਮਤਲਬ ਬਹੁ ਇੰਨਾ ਜ਼ਰੂਰੀ ਹੋ ਚੁੱਕਿਆ ਹੈ। ਜਿੱਦਾਂ ਮਤਲਬ ਆਪਣੇ ਸਰੀਰ ਨੂੰ ਪਾਣੀ ਦੀ ਲੋੜ ਹੈ ਉਸ ਸ ਇੱਕ ਬੱਚੀ ਉਹ ਇਹਛ ਮ ਬਹੁ ਚੜ ਗੋੜੀਏ ਇਹ ਉ ਪੁੜੀਏ ਹੋ ਇਹ ਤਾਂ ਆਪਣੇ ਬੱਚੇ ਨੂੰ ਤਓ ਆਪਣੇ ਬੱਚੇ ਨੂੰ ਵਿਖਾਓ ਪਰ ਛੋਟੀ ਉਮਰ ਵਿੱਚ ਵਿਆਹ ਦਾ ਬਿਲਕੁਲ ਵੀ ਸੁਪਨਾ ਨਾ ਦਿਖਾਓ ਉਹਨਾਂ ਨੂੰ ਕਿਉਕਿ ਜਦੋਂ ਤੱਕ ਉਹ ਆਪਣੇ ਪੈਰਾਂ ਤੇ ਸਟੈਂਡ ਨਹੀਂ ਹੋ ਜਾਂਦੇ ਉਹ ਮੁੰਡਾ ਤਾਂੱਕ ਪਰ ਉਹਦੀ ਨਰੀ ਮੇਟ ਲੱਗੀ ਹੀ ਚੱਲ ਦਊਗਾ ਮ ਕਹਿੰ ਘੱਟੋ ਘੱਟ ਕੁੜੀ ਨੂੰ ਸਟੈਂਡ ਤੇ ਬਹੁਤ ਰੁਗੇ ਕੋਲ ਰੋਜ਼ ਵੋਟੀ ਸਮੱਸਿਆ ਖੜੀ ਹੋਦੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਰਰੋਹੀ ਹੈ ਸਗ ਇਹਥੇ ਬ ਚਮਾਂਗੀ ਇਸਸੀ ਪਰੈਂਟਸ ਨੂੰ ਮ ਏਦਾਂ ਰਾਹੀਂ ਦਤੀ ਪੈ ਛੋਟੇ ਉਹ ਚ ਬੈ ਕੇ ਕਰਦਾ ਉਹਨੂੰ ਵੇਖਣਾ ਚਾਹੀਦਾ ਹੋ ਚੁੱਕਿਆ ਕਿ ਅੱਜ ਕੱਲ ਦਾ
ਹੂੰ ਹਾਂਜੀ ਹਾਂਜੀ। ਬਿਲਕੁਲ ਸਹੀ ਕਹਿ ਰਹੇ ਹੋ
ਕੋ ਆਖਿਰ ਕੋਈ ਨੀ ਲੇਕਿਨ ਕੁ ਕੋਈ ਕੋ ਵੀ ਗੱਲ ਕਰਾਂਗੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ